ਹੈਲੋ,
ਹੈਲੋ ਹਾਂਜੀ ਸਸ ਰੀ ਕਾਲ।
ਸਸ ਰੀ ਕਾਲ ਸਸ ਰੀ ਕਾਲ ਕੀ ਹਾਲ ਏ?
ਮੈਂ ਠੀਕ ਆਂ ਤੁਸੀਂ ਸਨਾਓ ਠੀਕ ਓਂ।
ਵਦੀਆ-ਵਦੀਆ, ਹੁਨ ਕਿੱਥੇ ਓਂ?
ਮੈਂ ਬਸ ਕੰਮ ਕਰਕੇ ਫਰੀ ਹੋਈ ਘਰ ਈ ਹੈਗੀ ਆਂ ਮੈਂ, ਗਈ ਹੋਈ ਸੀ।
ਘਰ ਕਿਓਂ ਓਂ ਬਈ। ਇਸ ਟਾਈਮ ਛੁੱਟੀਆਂ ਘਰ ਕਿਓਂ ਓਂ, ਜਾਓ ਪੇਕੇ ਛੇਕੇ।
ਅਰੇ ਬਸ-ਬਸ ਮੈਂ ਨਾ ਹੁਨੇ ਰਿਜ਼ਰਵੇਸ਼ਨਸ ਕਰਵਾ ਕੇ ਆਈ ਆਂ। ਟਿਕਟਸ ਬੁੱਕ ਕਰਵਾ ਕੇ ਆਈ ਆਂ। ਹਾਂਜੀ-ਹਾਂਜੀ, ਕੀ ਬਸ ਹੁਨ ਜਾਨਾ ਹੁਨ ਪੇਕੇ ਜਾਨਾ। ਮਨ ਬੜਾ ਕਰਦਾ ਪੇਆ ਜਾਨ ਤੇ ਬਸ ਨਿਕਲਨ ਨੀ ਹੁੰਦਾ ਪਿਆ ਘਰੋਂ। ਹੁਨ ਓਈਓ ਬੱਸ ਚੱਲੇ ਆਂ।
ਮੈਂ ਤੇ ਕੱਲ ਈ ਪੌਂਚੀ ਆ ਏਦਰ।
ਛੁੱਟੀਆਂ ਮਸਾਂ ਸ਼ੁਰੂ ਈ ਹੋਈਆਂ ਤੁਸੀਂ ਪੇਕੇ ਪੌਂਚ ਗਏ ਓਂ।
ਬਈ ਅਸੀਂ ਟਿਕਟ ਪੈਲਾਂ ਬੁੱਕ ਕਰਾਈਐਂ, ਅਸੀਂ ਪੈਲਾਂ ਟਿਕਟ ਬੁੱਕ ਕਰਾਈਐਂ ਕਾਫ਼ੀ ਦਿਨ ਪੈਲਾਂ।
ਤੁਸੀਂ ਕਦੋਂ ਕਰਵਾਈਐਂ ਬੁੱਕ।
ਕਮ ਸੇ ਕਮ ਮੈਂ ਸਮਝੋ ਕੀ, ਦੋ ਮੀਨੇ ਪੈਲਾਂ।
ਊਂ ਯਾਰ ਅੱਛਾ ਤੁਆਡਾ ਰੂਟ ਵੀ ਫਿਰ ਲੰਬਾ ਹੈਗਾ ਨਾ। ਤੁਆਡਾ ਐਨਾ ਲੰਬਾ ਰੂਟ ਦੋ ਮੀਨੇ ਪੈਲੇ ਕਰਵਾਓਗੇ ਤਾਂ ਜਾ ਕੇ ਕਿਤੇ ਕਨਫਰਮ ਹੁੰਦੀਆਂ ਨੇ ਨਾਲੇ ਜੋ ਤੁਆਡਾ ਰੂਟ ਹੈਗਾ ਓਦੀ ਟਿਕਟਸ ਵੀ ਬੜੀ ਰੇਅਰ ਮਿਲਦੀਆਂ ਹੈਗੀਆਂ ਨੇ ਵਦੀਆ ਕੀਤਾ ਤੁਸੀਂ ਚਲੋ ਮੇਰਾ ਤਾਂ ਕੁੱਛ ਨੀ ਐ ਮੇਰਾ ਤੇ ਲਾਗੇ ਈ ਹੈਗਾ।
ਹਾਂ ਐਵੇਂ ਕੀ ਟਿਕਟ ਬੁੱਕ ਕਰਾਈ ਸੀ ਤੇ ਟੈਸ਼ਨ ਵੀ ਨਈ ਰਈ। ਈਜ਼ੀਲੀ ਆ ਗਏ ਆਂ ਤੇ ਹੁਨ ਵਾਪਸੀ ਦੀ ਵੀ ਨਾਲੇ ਨਾਲ ਕਰਾ ਲੀ ਸੀ, ਈਜ਼ੀਲੀ ਚਲੇ ਵੀ ਜਾਵਾਂਗੇ।
ਵਾਹ ਤੁਸੀਂ ਤੇ ਬੜੀ ਸਮਾਟ ਵਰਕ ਕੀਤਾ ਹੈਗੈ।
ਤੇ ਹੋਰ ਕੀ ਤੁਸੀਂ ਤੇ ਆਨ ਜਾਨ ਦੀ ਟਿਕਟਸ ਬੁੱਕ ਕਰਵਾ ਕੇ ਆਏ ਓਂ, ਸਾਡੀ ਤੇ ਹਜੇ ਮੈਂ ਤੇ ਜਸਟ ਹਜੇ ਕਰਵਾ ਕੇ ਆਈਆਂ, ਕੱਲ ਗਈ ਸੀ ਕਰਵਾਨ।
ਵਾਪਸੀ ਦੀ ਵੀ ਕਰਾ ਲਓ ਨਾਲ ਹੀ। ਵਾਪਸੀ ਦੀ ਕਰਾਲੋ, ਕਿਉਂਕਿ ਫਿਰ, ਅੱਛਾ ਤੁਸੀਂ ਆਗੇ ਮੰਨ ਲਓ। ਪੇਕੇ ਆ ਗਏ। ਹੁਣ ਵਾਪਸੀ ਦੀ ਨਹੀਂ ਹੋ ਪਾਈਆਂ ਅੱਜ ਕੱਲ ਭੀੜਾਂ ਬੜੀਆਂ ਹੈ। ਅੱਜ ਕੱਲ੍ਹ ਬਹੁਤ ਭੀੜ ਹੈ।
ਹ ਗੱਲ ਹੈਗੀ। ਨਹੀਂ ਮਿਲਦੀਆਂ ਨਹੀਂ ਮਿਲਦੀਆਂ ਟਿਕਟ। ਮੇਰੀ ਹੁਨੇ ਰਿਜਵ ਹੋਈ ਕਿੱਥੇ ਹੈ? ਮੇਰੀ ਵੇਟਿੰਗ ਵਿੱਚ ਤੇ ਹੋਈ ਹੈ, ਮੇਰੀ ਵੇਟਿੰਗ ਚ' ਹੋਈ ਹੈ ਦੋ- ਤਿੰਨ ਵੇਟਿੰਗ। ਚੱ ਹੇਗਆਂ ਸੀ ਤੇ ਚ' ਮੈਂ ਕਿਹਾ, ਚਲੋ ਵੇਟਿੰਗ ਵਾਲੀ ਤੇ ਹੋ ਜਾਂਦੀ ਹੈ ਅਗਰ ਦੁ ਘੱਟ। ਏ ਨਾ ਇੱਕ- ਦੋ ਹੋਏ ਤਾਂ ਹੋ ਜਾਂਦੀਆਂ ਨੇ ਜ਼ਿਆਦਾ ਹੋਣ ਫਿਰ ਤੇ ਬੜਾ। ਅਜੇ ਫਿਰ ਹਸਬੈਂਡ ਨੂੰ ਜਾਣਾ ਪੈਂਦਾ ਛੱਡਣ, ਬਾਏ ਕਾਰ ਜਾਂਦੀ ਫਿਰ ਮੈਂ।
ਹਾਂ, ਫਿਰ ਇਹੀ ਆਖਰੀ ਉਪਸ਼ਨ ਤੇ ਇਹੀਓ ਹੈ ਅੱਜ ਕੱਲ੍ਹ ਤੇ ਟ੍ਰੇਨ ਦਾ ਅਗਰ। ਨਹੀਂ ਕੋਈ ਗੱਲ ਬਣਦੀ ਤੇ ਫਿਰ ਆ ਜਾ ਕੇ ਫਿਰ ਇਹੀ ਹੋਏ ਕਿ ਜਾਓ ਫਿਰ। ਗੱਡੀ ਕੱਢੋ, ਫਿਰ ਜਾਓ ਇਹੀ ਉਹ ਹੈ।
ਆਹ ਪਰ ਟ੍ਰੇਨ ਦਾ ਯਾਰ ਆਪਣਾ ਹੀ ਮਜ਼ਾ ਹੈਗਾ ਟ੍ਰੇਨ ਚ' ਤੇ ਨਾ ਅਲੱਗ ਹੀ ਮਜ਼ਾ ਆਉਂਦਾ ਹੈ। ਗੱਡੀ ਦਾ ਵੀ ਮਤਲਬ, ਬਾਏ ਕਾਰ ਜਾਓ ਤੇ ਬੜਾ ਮਜ਼ਾ ਆਂਦਾ ਟ੍ਰੇਨ ਚ' ਵੀ ਮੈਨੂੰ ਮਤਲਬ ਕੋਲ ਦਾ ਸਫ਼ਰ ਹੈ ਨਾ ਫਿਰ ਮੈਂ ਬਾਏ ਕਾਰ ਪ੍ਰੈਫਰ ਕਰਦੀ ਕਿ ਚਲੋ ਬਾਏ ਕਾਰ ਹੋ ਆਂਵਾਂ। ਕਿਉਂਕਿ ਕਿ ਉਹ ਜਲਦੀ ਰਹਿੰਦਾ। ਦੂਰ ਤਾਂ ਹੈ ਨਾ ਮੈਂ ਤੇ ਕਹਿੰਦੀ ਬਾਏ ਟ੍ਰੇਨ ਹੀ ਜਾਓ। ਤੇ ਉਹ ਬੜਾ ਮਜਾ ਆਂਦਾ ਬਾਏ ਟਰੇਨ ਟਰੈਵਲ ਕਰਨਾ।
ਕੱਲ ਅੱਛਾ ਲੱਗਿਆ, ਸਾਨੂੰ ਆਪ ਬੜਾ ਮਜ਼ਾ ਆਇਆ। ਰਾਈਟ ਟਾਈਮ ਸੀ। ਟ੍ਰੇਨ ਵੀ ਰਾਈਟ ਟਾਈਮ ਸੀ। ਪਹੁੰਚੀ ਵੀ ਰਾਈਟ ਟਾਈਮ ਹੈ।
ਅੱਛਾ- ਅੱਛਾ, ਨਹੀਂ- ਨਹੀਂ। ਉਹ ਜ਼ਿਆਦਾ ਮਜ਼ਾ ਆਉਂਦਾ ਸੀ ਟ੍ਰੇਨ ਜਦੋਂ ਰਾਈਟ ਟਾਈਮ ਨਿਕਲ ਕੇ ਰਾਈਟ ਰਾਈਟ ਟਾਈਮ ਪਹੁੰਚਦੀ ਫਿਰ ਲੱਗਦਾ ਉਹ ਸਫ਼ਰ ਕੁੱਛ ਰਿਹਾ ਹੀ ਨਹੀਂ। ਕਈ ਵਾਰੀ ਹੁੰਦਾ ਲਾਸਟ ਟਾਈਮ ਆਈਆਂ। ਉਹ ਮੈਂ ਤੇ ਚਾਰ ਘੰਟੇ ਵੇਟ ਕੀਤਾ ਰੇਲਵੇ ਸਟੇਸ਼ਨ ਤੇ ਬੈਠ ਕੇ। ਮੇਰੀ ਟ੍ਰੇਨ ਆਉਣ ਦਾ ਨਾਂ ਨੀ ਲੈਂਦੀ ਪਈ ਸੀ। ਬੜੀ ਦੁੱਖ ਮੈਂ ਬਹੁਤ ਪਰੇਸ਼ਾਨ ਸੀ। ਹਾਂ, ਬਹੁਤ ਪਰੇਸ਼ਾਨ ਸੀ ਮੈਂ। ਕੈਸਾ ਲੱਗ ਕਸਾ ਹੈ ਫਿਰ ਪੇਕੇ ਆਂ ਦਾ ਐਕਸਪੀਰੀੰਸ, ਸਾਲ ਬਾਅਦ।
ਮਜ਼ੇਦਾਰ, ਬਹੁਤ ਮਜ਼ੇਦਾਰ। ਪਹਿਲੇ ਤੇ ਟ੍ਰੇਨ ਜਦੋਂ ਪਹੁੰਚੀ ਸਟੇਸ਼ਨ ਤੇ ਤਾਂ ਹੀ ਇੰਝ ਲੱਗਿਆ ਚਲੋ ਜੀ ਆ ਗਿਆ ਪੇਕਾ ਘਰ। ਉਤਰੇ। ਖੁਸ਼ੀ ਤੇ ਹੈ ਸੀ।
ਹਾਂ।
ਫਿਰ, ਬਾਹਰ ਆਏ ਹਾਂ। ਤੇ ਦੇਖਿਆ ਬਹੁਤ ਭੀੜਾਂ, ਬਹੁਤ ਭੀੜਾਂ, ਬਹੁਤ ਜ਼ਿਆਦਾ। ਬਾਹਰ ਇੰਨਾ ਕਰਾਊਡ ਸੀ ਥੋੜਾ ਮਨ ਵੀ ਘਬਰਾਇਆ ਉੱਪਰੋਂ ਗਰਮੀ ਵੀ ਸੀ। ਕਰਾਊਡ ਵੀ ਸੀ। ਫੇਰ ਘਰ ਜਾਣ ਟਿੱਕਣ ਵਾਸਤੇ ਨਾ, ਈ ਰਿਕਸ਼ਾ ਵਗੈਰਾ ਫ਼ਿਰ ਦੇਖ ਰਹੇ ਸੀ ਅਸੀਂ। ਅਸੀਂ ਉਹ ਦੇਖਿਆ, ਉਹਦੇ ਚ' ਬੈਠੇ, ਸਾਡਾ ਨਾ ਐਕਚੁਲੀ ਘਰ ਨਾ ਸਟੇਸ਼ਨ ਦੇ ਕੋਲ ਹੀ ਹੈ। ਦੂਰ
ਹਾਂ- ਹਾਂ। ਤੁਸੀ ਦੱਸਿਆ ਸੀ ਮੈਨੂੰ ਇੱਕ ਵਾਰੀ, ਕਿ ਪੰਜ ਮਿੰਟ ਦਾ ਹੀ ਰਸਤਾ ਹੈਗਾ ਵੈ।
ਹਾਂਜੀ। ਇੱਕ- ਇੱਕ ਕਿਲੋਮੀਟਰ ਹੋਣਾ ਬਸ ਇਸ ਤਰ੍ਹਾਂ ਕਰਕੇ। ਤੇ ਉਹ ਫਿਰ, ਬੈਠੇ ਹੀ ਰਿਕਸ਼ਾ ਉੱਪਰ। ਤੇ ਜਦੋਂ ਘਰ ਦੀ ਤਰਫ ਜਾ ਰਹੇ ਸੀ ਤਾਂ ਸਭ ਕੁਛ ਦੇਖਿਆ, ਕੁਛ-ਕੁਛ ਨਵਾਂ ਬਣਿਆ ਹੋਇਆ ਕੁਛ- ਕੁਛ ਪੁਰਾਣਾ। ਪੁਰਾਣਾ ਦੇਖ ਕੇ ਤੇ ਬੜਾ ਅੱਛਾ ਲੱਗਿਆ ਆਪਣਾ ਵੀ ਬਚਪਨ ਯਾਦ ਆ ਗਿਆ ਗਿਆ। ਤੇ ਨਵਾਂ ਬਣ ਬਣ ਹਾਂ ਤੇ ਗਲੀਆਂ ਯਾਦ ਆ ਗਿਆ ਉਹ ਦੁਕਾਨਾਂ ਆਪਣੇ ਸਕੂਲ ਤੇ ਅ ਸਕੂਲ ਵੀ ਸਾਡਾ ਰਸਤੇ ਚ ਹੀ ਸੀ ਟਵੈਲਥ ਤੀਕਨ ਅਸੀਂ ਉੱਥੇ ਹੀ ਪੜ੍ਹੇ ਹਾਂ। ਤੇ ਉਹਦੇ ਅਹ ਉਹ ਵੀ ਰਸਤੇ ਦੇਖਿਆ ਬੜਾ ਅੱਛਾ ਲੱਗਿਆ। ਮੇਰੀ ਛੋਟੀ ਭੈਣ ਵੀ ਸੀ ਮੇਰੇ ਨਾਲ ਹੀ ਤੇ ਖੁਸ਼ੀ ਹੋਈ। ਅਸੀਂ ਦੋਨੋ ਭੈਣਾਂ ਇਕੱਠੀਆਂ ਹੀ ਆਏ ਹਾਂ, ਤੇ ਇਕੱਠੇ ਹੀ ਜਾਵਾਂਗੇ।
ਯਾਰ ਤੇ ਬੜਾ ਵਧੀਆ ਏ ਸਗੋਂ। ਤੁਹਾਡਾ ਨਾ ਅਪ ਪਲੱਸ ਪੁਆਇੰਟ ਹੈਗਾ ਵੇ, ਕਿ ਦੋਨੋ ਸਿਸਟਰਸ ਇੱਕ ਹੀ ਸ਼ਹਿਰ ਵੀ ਆਏ ਦੀਆਂ ਹੈ ਚਲੋ ਇਕੱਠੀਆਂ ਆਉਂਦੀਆਂ ਓ ਇਕੱਠੀਆਂ ਜਾਂਦੀਆਂ ਓ। ਮੇਰਾ ਬੜਾ ਔਖਾ ਏ ਮੇਰੀ ਮੇਰੀ ਭੈਣ ਵੀ ਦੂਜੇ ਸ਼ਹਿਰ, ਮੈਂ ਵੀ ਦੂਜੇ ਸ਼ਹਿਰ ਮਿਲਣ ਵਾਸਤੇ ਵੀ ਤਰਸਣਾ
ਚਲੋ ਇੱਕ ਇੱਕ ਹੈ ਅੱਜ ਕੱਲ ਸੁੱਖ ਇਹ ਹੈਗਾ ਹੈ ਕਿ ਚਲੋ ਇਹ ਸੁਪਰ ਫਾਸਟ ਗੱਡੀਆਂ ਏ ਜਲਦੀ ਵੀ ਹੈ ਅਗਰ ਜਾਣਾ ਹੋਏ ਤੇ ਬੰਦਾ ਚਲ ਬੁੱਕ ਕਰਾਏ ਚਲਾ ਜਾਏ ਕੋਈ ਐਸੀ ਗੱਲ ਨਹੀਂ ਹੈ, ਐਵੇਂ ਕਿ ਹੁਣ ਕਰੋ ਟਾਈਮ ਨੀ ਨਿਕਲਦਾ, ਕਰੋ ਟਾਈਮ ਨੀ ਨਿਕਲਦਾ।
ਕਿ ਜੇ ਕੋ ਦਿਲ ਕਰਦਾ ਕਿ ਯਾਰ ਹੁਨੇ ਮਿਲਣੀ ਹੈ ਸਾਰਿਆਂ ਨੂੰ ਉਹਨੇ ਆਪਣੀ ਭੈਣ ਉਹਦੇ ਵਾਸਤੇ ਜਿਸ ਤਰਾ ਦੀਦੀ ਮੇਰੀ ਸਿਸਟਰ ਮੇਰੇ ਤੋਂ ਦੂਰ ਹੈਗੀ ਐ। ਉਹਨੂੰ ਮਿਲਣ ਵਾਸਤੇ ਪਹਿਲੇ ਮੈਨੂੰ ਪਲੈਨਿੰਗਸ ਕਰਨੀ ਪੈਂਦੀ ਹੈ, ਸੋਚਣਾ ਪੈਂਦਾ ਤੇ ਤਰੀਕ ਨੂੰ ਜਾਈਏ, ਕੋਲ ਹੋਏ ਨਾ ਬੰਦੇਿਆਂ ਨਾਲ ਚੱਲ ਸ਼ਾਮੀ ਨਿਕਲ ਜਾਂਦੇ ਆ। ਜਿਸ ਤਰਾ ਤੁਹਾਡਾ ਹੈਗਾ ਭੈਣ ਬਕੁਲ ਕੋਲ ਹੈ ਤੁਹਾਡੇ, ਜਦੋਂ ਮਨ ਕਰੇ ਮਿਲਲੋ ਸ਼ਾਮੀ ਮਿਲੋ ਦਿਨੇ ਮਿਲੋ
ਨਹੀਂ, ਇਹ ਤੁਹਾਡੀ ਗੱਲ ਠੀਕ ਹੈ। ਇਹ ਮੈਂ ਸਮਝ ਰਹੀ ਹਾਂ, ਇਹ ਤੇ ਹੁੰਦਾ ਹੀ ਹੈ ਕਿ ਦੂਰ ਵਾਲੀ ਗੱਲ ਬੜੀ ਫਿਰ ਦੂਰ ਵਾਲੀ ਹੀ ਹੋ ਜਾਂਦੀ ਹੈ, ਉਹਦੇ ਵਾਸਤੇ ਫੁੱਲ ਪਲੈਨ ਕਰਨਾ ਪੈਂਦਾ ਹੈ, ਟਿਕਟਸ ਬੁੱਕ ਹਰ ਚੀਜ਼ ਨਾਲ ਲੈਣੀ ਪੈਂਦੀ ਏ, ਤੇ ਚਲੋ ਫੇਰ ਇਹ ਕੀ ਕਰਨਾ ਹੁਣ ਸਭ ਦਾ ਸੇਮ ਸਿਸਟਮ ਤੇ ਹੈ ਨਹੀਂ, ਸਾਡੀ ਸਾਰੀ ਰਿਸ਼ਤੇਦਾਰੀਆਂ ਹੀ ਦੂਰ ਦੂਰ ਹੈ। ਸਾਰੀ ਰਿਸ਼ਤੇਦਾਰੀਆਂ ਦੂਰ ਦੂਰ ਨੇ, ਤੇ ਫ਼ਿਰ ਜਾਣਾ ਹੀ ਪੈਂਦਾ ਏ।
ਕਦੀ ਕਦਾਰ ਮਿਲਣਾ ਹੁੰਦਾ ਏ, ਮੈਂ ਕਹਿੰਦੀ ਚਲ ਯਾ ਪੇਕਾ ਕੋਲ ਹੋ ਜੇ ਯਾ ਚੱਲ ਭੈਣ ਭਰਾ ਕੋਲ ਹੋਣ ਬੰਦਾ ਕਦੇ ਵੀ ਸਾਡੇ ਮਾਂ ਪਿਓ ਨੇ ਇਹਨਾ ਨਾ ਸੋਚ ਜਾਂ ਦੂਰ-ਦੂਰ ਵਿਆਹ ਤਾ ਸਾਨੂੰ, ਸੋਚਦੇ ਕਿਤੇ ਸਾਨੂੰ ਕੋਲ-ਕੋਲ ਰੱਖਦੇ।
ਇਹ ਤੇ ਫੇਰ ਗ਼ਲਤ ਕੀਤਾ ਤੁਹਾਡੇ ਮਾਂ ਪਿਓ ਨੇ।
ਤੇ
ਫਿਰ ਤੇ ਉਹਨਾਂ ਦੀ ਖਬਰ ਲੈਣੀ ਚਾਹੀਦੀ ਹੈ। ਤੁਸੀਂ ਮਨਾ ਕਰਨਾ ਸੀ ਨਾ। ਤੁਸੀਂ ਕਿਉਂ ਨੀ ਕਿਹਾ, ਮੈਂ ਦੂਰ ਨੀ ਕਰਨਾ ਵਿਆ। ਹਣ ਤੇ
ਸ਼ੀਸ਼। ਨਹੀਂ ਹੁਣ ਤਾਂ ਅਸੀਂ ਬਹੁਤ ਦੂਰ-ਦੂਰ ਹੋ ਗਏ ਦੇ ਹਾਂ।
ਚਲੋ ਦਿਲ ਪਾਸ ਹੋਣੇ ਚਾਹੀਦੇ ਐ।
ਉਹ ਫ਼ਿਰ ਓਹ ਹੀ ਓ ਆ ਜਾ ਕੇ ਸੰਜੋਗਾਂ ਦੀ ਗੱਲ ਹੁੰਦੀ ਜਿੱਥੇ ਸੰਜੋਗ ਲਿਖੇ ਨੇ।
ਉਹ ਤੇ ਹੈ, ਆ ਜਾ ਕੇ ਫਿਰ ਇੱਥੇ ਹੀ ਚੁੱਪ ਕਰਨਾ ਪੈਂਦਾ।
ਲਿਖੇ ਹੋਏ ਜੇ ਦੂਰ ਹੁਣ।
ਚਲੋ ਖੁਸ਼ ਰਹਿਣਾ ਚਾਹੀਦੈ ਕੋਈ ਗੱਲ ਨਹੀਂ। ਦੂਰ ਪਾਸ ਦਾ ਕੋਈ ਅੱਜ ਕੱਲ ਅੱਜ ਕੱਲ ਕੋਈ ਡਿਸਟੈਂਸ ਮੈਟਰ ਹੀ ਨਹੀਂ ਕਰਦੀ।
ਮੈਂ ਤੇ ਸਗੋਂ ਜਿੱਦ ਕੀਤੀ ਸੀਗੀ ਮੈਂ ਵਿਆਹ ਕਰਵਾਣਾ ਹੀ ਨੀ ਦੂਰ। ਬਸ ਜਦੋਂ ਫਿਰ ਲਿਖੇ ਹੋਏ ਸੰਯੋਗ ਤੇ ਬੰਦੇ ਦਾ ਮੂੰਹ ਵੀ ਬੰਦ ਹੋ ਜਾਂਦਾ ਉਸ ਵਕਤ ਜਦੋਂ ਬਾਬੇ ਨੇ ਆਪਣੀਆਂ ਮਨਾਨੀ ਏ।
ਹਾਂ।
ਮੇਰਾ ਤੇ ਚਲੋ ਹੋਰ ਤੁਸੀਂ ਸੁਣਾਓ ਤੁਹਾਡੇ ਠੀਕ ਸਾਰੇ ਭਰਾ ਭਰਜਾਈ। ਤੁਹਾਡੇ ਮੰਮਾ ਠੀਕ ਨੇ, ਮੈਂ ਸੁਣਿਆ ਸੀ ਠੀਕ ਨਹੀਂ ਹੈਗੇ ਉਹ।
ਮੰਮਾ ਤੇ ਫਿਰ ਇਸ ਤਰ੍ਹਾਂ ਹੀ ਨੇ ਅਜੇ। ਉਹ ਨਹੀਂ ਬੋਲਦੇ ਬਿਲਕੁਲ ਬੀ ਨਹੀਂ ਬੋਲਦੇ ਬਿਲਕੁਲ ਬੀ ਨਹੀਂ। ਦੇਖਦੇ ਵੀ ਨੀ।
ਹਾਂ ਮੈਂ ਸੁਣਿਆ ਸੀ, ਹਾਂ ਰਿਕੋਗਨਾਈਜ਼ ਨਹੀਂ ਕਰ ਰਹੀ ਕਿਸੇ ਨੂੰ ਹੁਣ ਉਹ। ਤੋ ਸੱਚੀ ਨੀ ਕਰ ਰਹੀ ਕਿਸੇ ਨੂੰ ਰਿਕੋਗਨਾਈਜ਼।
ਨਾ ਨਾ ਦੇਖਦੇ ਰਹਿੰਦੇ ਹੈ, ਬਸ ਦੇਖਦੇ ਰਹਿੰਦੇ ਹੈ। ਇਸ ਤਰ੍ਹਾਂ ਹਲਕ ਨਹੀਂ ਇੰਨਾ ਵੀ ਨਹੀਂ ਹੈ, ਕਿ ਬਿਲਕੁਲ ਬੀ ਭੁੱਲ ਨਹੀਂ ਗਏ। ਥੋੜ੍ਹਾ ਬਹੁਤ ਕਿਸੇ ਵੇਲੇ ਬੋਲ ਵੀ ਪੈਂਦੇ ਹੁਣ ਜਿਸ ਤਰ੍ਹਾਂ ਮੈਂ ਦੋ-ਚਾਰ ਵਾਰ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਪਹਿਚਾਣੇ ਹੋ ਤੇ ਸਿਰ ਹਿਲਾਇਆ ਹਾਂ ਜਿਸ ਤਰ੍ਹਾਂ ਬੋਲਦੇ ਹੈ। ਤੇ
ਅੱਛਾ ਅੱਛਾ।
ਹੁਣ ਕੀ ਕਰ ਸਕਦੇ ਹਾਂ। ਰਿਕੋਗਨਾਈਜ਼ ਦਾ ਵੀ ਤਾਂਹੀ ਪਤਾ ਲੱਗਦਾ ਨਾ ਜਦੋਂ ਬੰਦਾ ਕੁਛ ਬੋਲੇ।
ਹਾਂ, ਸਹੀ ਗੱਲ ਏ।
ਦੇਖਦੇ ਹੀ ਨਹੀਂ ਉਹ ਤੇ ਕੀ ਪਤਾ ਲੱਗੇਗਾ।
ਉਹਨਾਂ ਦੇ ਵੀ ਵਿਚਾਰੇ
ਇਨਾ ਵੀ ਹੈ। ਸਕੂਨ ਚਲੋ ਦੇਖ ਲਿਆ ਵੇ ਕੋਲ ਬਹਿ ਲਿਆ। ਉਹ ਨਹੀਂ ਬੋਲੇ ਪਰ ਆਪਣੀ ਗੱਲ ਉਹਨਾਂ ਨੂੰ ਬੋਲੀ ਹੈ, ਚਲੋ ਕੀ ਪਤਾ ਸੁਣ ਵੀ ਰਹੇ ਹੋਣ ਤੇ ਸਮਝ ਵੀ ਰਹੇ ਹੋਣ।
ਚਲੋ ਯਾਰ ਮੈਂ ਕਹਿੰਦੀ ਹਾਂ ਠੀਕ ਠੀਕ ਰਹਿਣ ਵਾਹਿਗੁਰੂ ਅੱਗੇ ਅਰਦਾਸ ਹੈ। ਕੋਈ ਨਹੀਂ।
ਹੁਣ ਇੰਨੀ ਦੂਰੋਂ ਆਏ ਆਂ ਤੇ ਬੇਸਿਕਲੀ ਇਹਿ ਓ ਸੋਚਿਆ ਕਿ ਚਲੋ ਮੰਮੀ ਡੈਡੀ ਕੋਲ ਦੋ ਚਾਰ ਦਿਨ ਲਗਾ ਆਈਏ।
ਹਮ ਹਮ ਬਿਲਕੁਲ ਬਿਲਕੁਲ। ਹਮ ਤੁਸੀਂ ਲਗਾਓ ਆਪਣੇ ਦਿਨ ਇੰਜੋਯ ਕਰੋ। ਤੁਸੀਂ ਸਹੇਲੀਆਂ ਨੂੰ ਵੀ ਮਿਲਣਾ ਹੈਗਾ ਆਪਣੀਆਂ।
ਹਮ ਹਮ ਕੋਸ਼ਿਸ਼ ਤੇ ਹੈ ਕੋਸ਼ਿਸ਼ ਤੇ ਹੈ। ਦੇਖੋ ਹੁਣ ਅਜੇ ਅੱਜ ਕੱਲ ਹੀ ਪਹੁੰਚੇ ਹਾਂ।
ਸਹੇਲੀਆਂ ਨੂੰ ਮਿਲਣ ਦਾ ਬੜਾ ਸ਼ੌਂਕ ਹੁੰਦਾ ਹੈ। ਸਾਰੀ ਬੈਹਣਾ ਨੂੰ ਮਿਲੋ ਇੱਕ ਤੇ ਅਲੱਗ ਹੀ ਹੂਦੈਂ ਕਿ ਸਾਰੀ ਇਕੱਠੀਆਂ ਹੁੰਦੀਆਂ ਸੀ। ਗੱਪਾਂ ਵੱਜਦੀਆਂ ਪੁਰਾਣੀਆਂ ਯਾਦਾਂ ਓਹੀ ਮਜ਼ਾਕ ਕਰਨੇ ਯਾਦ
ਹਾਂ ਅਲੱਗ ਹੀ ਪੇਕੇ ਆ ਕੇ ਤੇ ਅਲੱਗ ਹੀ ਵਾਈਬੱਸ ਨੇ। ਪੇਕਿਆ ਦੀ ਵਾਈਬੱਸ ਹੀ ਅਲੱਗ ਹੈ।
ਹਾਂ। ਅਸੀਂ ਸਾਡੀ ਮੰਮੀ ਜਾਂਦੀ ਸੀ ਨਾ ਨਾਨਕੇ। ਅਸੀ ਮੰਮੀ ਨੂੰ ਕਹਿੰਦੇ ਸੀ ਕਿ ਮੰਮੀ ਹੁਣ ਤੁਸੀਂ ਬਦਲ ਗਏ ਹੋ ਮੰਮੀ। ਫੋਨ ਹੀ ਨੀ ਕਰਦੀ ਸੀ ਉੱਥੇ ਜਾ ਕੇ ਅੱਜ ਵੀ ਸਾਡੀ ਮੰਮੀ ਪੇਕੇ।
ਅੱਛਾ। ਐਕਚੁਲੀ ਪਤਾ ਤਾ ਕਿ ਪੇ। ਪੇਕੇ ਜਾਓ ਭੈਣ ਭਰਾ ਮੰਮੀ ਪਾਪਾ ਚਾਚੇ ਚਾਚ। ਚਾਚੀਆਂ ਸਭ ਕੋਲ ਹੁੰਦੇ ਨੇ। ਤਾਂ ਫਿਰ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਕਦੋਂ ਦੀ ਕਦੋਂ। ਤੁਹਾਨੂੰ ਪਤਾ ਹੀ ਹੈ ਤਾਂ ਹੀ ਨਹੀਂ ਹੁੰਦੇ ਫੋਨ ਨਹੀਂ। ਰਹਿਣਾ ਉੱਥੇ ਵੇ ਇੱਕ ਦਸ ਦਿਨ ਬਾਹਰ ਜਾਣਾ। ਥੋੜਾ ਰਿਲੈਕਸ ਮਾਈੰਡ ਹੁੰਦਾ ਹੈ।
ਹਮ ਚਲੋ ਠੀਕ ਹੈ ਫਿਰ ਕਰਦੇ ਥੋੜੀ ਦੇਰ ਤਿਕਣ।
ਕਰੋ-ਕਰੋ ਤੁਸੀਂ ਤਿਆਰੀ ਫਿਰ। ਕਰੋ ਠੀਕ ਹੈ ਓਕੇ-ਓਕੇ।